ਹਾਂਜੀ, ਭੈਣ ਜੀ ਕਿਵੇਂ ਹੋ
ਵਧੀਆ-ਵਧੀਆ
ਕੀ ਕਰਦੇ ਸੀ ਵਧੀਆ ਮੈਂ ਵੀ ਰੋਟੀ ਖਾ ਲਈ ਹਾਂ, ਮੈਂ ਤੇ ਖਾ ਲਈ ਕਦੋਂ ਦੀ। ਤੁਸੀਂ ਹੁਣ ਰੋਟੀ ਬਣਾ ਰਹੇ ਹੋ ਘੰਟੇ ਦੀ
ਹਾਂਜੀ ਹੁਣ ਬਣਾ ਕੇ ਹਟਿਆ ਅਸੀ, ਲੇਟ ਹੋ ਜਾਂਦੇ ਹ ਥੋੜਾ ਅਸੀਂ ਰਾਜਮਾਂ ਬਣਾਏ ਸੀ।
ਅੱਛਾ ਨਾਲ ਚੌਲ ਹੋਣੇ ਹਨਾ। ਕਿਵੇਂ ਬਣਾਂਦੇ ਉਹ ਰਾਜਮਾ
ਰਾਜਮਾਂ ਤਾਂ ਸਿੰਪਲ ਹੀ ਜਿਵੇਂ ਪਹਿਲੇ ਅਸੀਂ ਪਹਿਲੇ ਭਿਓਂ ਕੇ ਰੱਖਦੇ ਸੀਟੀ ਲਾਈ ਦੀ ਆ ਕੁੱਕਰ ਚ ਪਿਆਜ਼ ਕੱਟ ਕੇ ਪਿਆਜ ਬਰੀਕ-ਬਰੀਕ ਕੱਟ ਕੇ ਸਾਰਾ ਲਸ ਤਨ ਹਰੀਆਂ ਮਿਰਚਾਂ ਟਮਾਟਰ ਕੱਟ ਪਿਆ ਹਨਾ ਵਿ ਚ ਤੇਲ ਦੇ ਪਾ ਕੇ ਤੇ ਪਿਆਜ ਖਾਸੇ ਕੇ- ਪਿਆਜ ਜ਼ਿਆਦਾ ਵਧੀਆ ਲੱਗਦੇ ਆ। ਪਿਆਜ ਜੇ ਜਿਆਦਾ ਪਾਈਏ ਨਾ ਟੇਸਟ ਵਧੀਆ ਆਂਦਾ ਤੇ ਪਿਆਜ ਪਾ ਕੇ ਵਧੀਆ ਤੜਕਾ ਦਵਾ ਕੇ ਫੇਰ ਉਹ ਚ ਕੋਈ ਮਸਾਲੇ ਮਸੂਲੇ ਪਏ ਜਾਂਦੇ ਨੇ ਉਹ ਪਾਈ ਦੇ ਆ। ਉਹ ਪਾ ਕੇ ਫੇਰ ਰਾਜਮਾਂ ਪਾ ਕੇ ਵਧੀਆ ਬਣ ਜਾਂਦਾ।
ਮੈਂ ਤਾਂ ਭਿਆਉਂਦੀ ਨੀ ਮੈਂ ਤਾਂ ਡਾਇਰੈਕਟ ਕਦੇ ਪਹਿਲਾਂ ਭਿਆਉਂ ਦਿੰਦੇ ਸੀ ਨਾ ਮੈਂ ਤਾਂ ਪਾਣੀ ਚ ਵੱਧ ਸੀਟੀਆਂ ਮਾਰ ਲੈਂਦੀ ਹ ਪਹਿਲਾਂ ਜਦੋਂ ਵੀ ਬਣਾਉਣੇ ਆ ਪੰਜ ਸੱਤ ਅੱਠ ਸੀਟੀਆਂ ਹੋ ਗਈਆਂ
ਹਾਂਜੀ ਹਾਂ ਉਹ ਵੀ ਵਧੀਆ ਬਣ ਅਤੇਿਆ
ਹਾਂ
ਹਮ ਤਾਂ ਛੇਤੀ ਵੀ ਬਣ ਜਾਂਦੇ ਆ
ਹਾਂ ਤੇ ਨਹੀਂ ਫੇਿਰ ਮੈਂ ਉਵੇਂ ਵਧਾਉਂਦੀ ਆ ਮੈਂ ਫੇਿਰ ਭਿਉ ਭੂੰ ਕੇ ਨਹੀਂੀ ਰੱਖਦੇ ਆਪਾਂ ਬਾਕੀ ਆਪਣੇ ਤ ਰਾਜਮਾਂ ਚੌਲ ਲੱਸੀ ਇਹ ਬਹੁਤ ਕੁਛ ਚੱਲਦਾ ਪੰਜਾਬੀਆਂ ਦੇ ਸਾਨੂੰ ਤਾਂ ਰਾਜਮਾਂ ਚੌਲ ਬਹੁਤ ਪਸੰਦ ਆ
ਹਾਂਜੀ ਉਹੀ ਹੁਣ ਗਰਮੀ ਚ ਤਾਂ ਉਹੀ ਚੱਲਦਾ ਗਰਮੀ ਮੇਰੇ ਚੌਲ ਬਣਾ ਲਏ ਨਾਲ ਲੱਸੀ ਲੁੱਸੀ ਰੱਖ
ਹਮ ਤੁਸੀਂ ਕਿੱਥੋਂ ਬੋਲਦੇ ਹੋ ਤੁਸੀਂ ਕਿੱਥੋਂ ਬੋਲਦੇ ਹੋ
ਅਸੀਂ ਪੰਜਾਬ ਤੋਂ
ਹਮ
ਅਸੀਂ ਲੁਧਿਆਣੇ
ਅੱਛਾ ਉਹਨੂੰ ਤੇਿਆਣੇ
ਹਾਂਜੀ
ਤੇ ਸਾਡੇ ਵੀ ਚਾਚੀ ਹੋਣੀ ਇਹ ਨੇੇ
ਹਾਂਜੀ
ਲੁਧਿਆਣੇ
ਹਾਂਜੀ
ਸਾਡੀਆਂ ਚਾਚੀਆਂ ਰਹਿੰਦੀਆਂ ਨੇ ਬੋਲਦਾਏ
ਅੱਛਾ ਅੱਛਾ ਵਧੀਆ ਫੇਿਰ ਤਾਂ ਲੁਧਿਆਣੇ ਕਿਹੜੀ ਜਗਾ ਰਹਿੰਦੇ ਨੇ
ਲੁਧਿਆਣੇ ਚ ਮੈਂ ਤਾਂ ਪ੍ਰੋਪਰ ਪੁੱਛਿਆ ਨੀ ਗ ਵੈਸੇ ਮੈਂ ਇੱਧਰ ਰਹਿੰਦੇ ਆ ਸ ਦੂਰ ਉਹ ਕਈ ਕਹਿੰਦੇ ਲੁਧਿਆਣੇ ਚ ਕਿਹੜਾ ਉਹ ਬਾਜ਼ਾਰ ਹੁੰਦਾ ਉਹਦੇ ਲਾਗ
ਅੱਛਾ
ਹਮ ਮੈਂ ਜੇ ਗਏ ਤਾਂ ਨੰਬਰ ਤਾਂ ਹੈ ਨੰਬਰ ਲੈ ਜਓ ਹੁਣ ਕਦੀ ਗਏ ਉੱਥੇ ਜਾਆ ਹੈ ਉਹ ਉਹ ਹੋਣਗੇ ਉਹਨਾਂ ਨਾਲ ਗੱਲਬਾਤ ਕਰ ਲਿਆ ਕਰ ਉਹ
ਹਾਂਜੀ
ਹੋਰ ਘਰੇ ਠੀਕ ਨੇ ਮੰਮੀ ਪਾਪਾਂ ਸਰ
ਵਧੀਆ ਮ ਸਾਰੇ
ਹਾਂਜੀ ਵਧੀਆ
ਵਧੀਆ ਚਲੋ
ਹੋਰ ਸੁਣਾਓ ਕੀ ਕਰਦੇ ਹੁੰੇ ਆ ਹ
ਵਧੀਆ ਕੁਛ ਨੀ ਚੱਲਦਾ ਕੰਮ ਕਾਰ ਤੁਹਾਡਾ ਕੰਮ ਵਧੀਆ ਚੱਲਦਾ
ਵਧੀਆ ਵਧੀਆ ਵਧੀਆ ਹੀ ਆ ਜਿਹੜਾ ਬਾਬਾ ਜੀ ਨੇੱਥੇ ਕਰਵਾਇਆ ਵਧੀਆ ਸਾਰੇ ਹੀ ਕੰਮ ਵਧੀਆ ਨੇ ਮਰਦਾਸ ਕਰਰੋਂ ਵਧੀਆ ਹੀ ਹੈ ਸਾਰਾ ਦੇਣ ਸਟਾਰਟ ਉੱਥੋਂ ਹੀ ਕਰੋਨਾ ਵਾਹਿਗੁਰੂ ਦੇ ਨਾਮ ਨਾਲੋਂ ਉੱਠੋ ਨਾਮ ਜਪੋ ਅਰਦਾਸ ਕਰੋ ਉਹੀ ਤੇ ਕੰਮ ਆਉਣਾ
ਹਾਂਜੀ ਉਹ ਤਾਂ ਹੈ
ਬਾਕੀ ਤੁਸੀਂ ਕੀ ਕੰਮ ਧੰਦਾ ਤੁਹਾਡਾ
ਮੈਂ ਤਾਂ ਸਟੱਡੀ ਕਰਦੀ ਹ ਗ
ਕਿਹੜੀ
ਾਂ ਮੇਰੇ ਹੁਣ ਲਾਸਟ ਘਰਾ
ਅੱਛਾ ਤੇ ਭੈਣ ਭਰਾ ਕਿੰਨੇ ਹੋ ਤੁਸੀਂ
ਭਾਈ ਆ ਇੱਕ ਛੋਟਾ ਉਹ ਵੀ ਕਿਸ ਸਾਲ ਛੋਟਾ ਉਹ ਵੀ ਬੀਐੱਸਸੀ ਕਰਦਾ
ਵਧੀਆ ਵਧੀਆ ਤੁਸੀਂ ਕੀ ਕੀਤਾ ਆ ਕਿਹੜੀ ਪੜ੍ਹਾਈ
ਬੀ ਐੱਸਸੀ
ਤੁਸੀਂ ਬੀ ਬੀ ਐੱਸ ਸੀ
ਹਾਂਜੀ
ਮੈਂ ਸੁਣਿਆ ਐਮ ਐੱਸ ਸੀ
ਨਹੀਂ ਨਹੀਂ ਬੀ ਐੱਸ ਸੀ
ਵਧੀਆ ਵਧੀਆ ਤੇ ਫੇਿਰ ਅੱਗੇ ਕੀ ਕਰਨਾ
ਅੱਗੇ ਦੇਖਦੇ ਹ ਹਜੇਦ ਤੇ ਆ ਡਿਗਰੀ ਦਾ ਰਿਜ਼ਲਟ ਨ ਆ ਨਾ ਤਾਂ ਕਰਕੇ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
ਹਾਂਜੀ।
ਹੋਰ ਠੀਕ ਰਹਿੰਨੇ ਹੋ ਸਾਰੇ, ਸਾਰੇ?
ਹਾਂਜੀ ਵਧੀ
ਪੰਜਾਬ ਤੋਂ ਹੂੰ, ਜਾਂ ਨਾ-ਨਾ ਗੁਰਦੁਆਰੇ ਅੰਮ੍ਰਿਤਸਰ ਤੇ ਨੇੜੇ ਐ ਤੁਹਾਡੇ।
ਹਾਂਜੀ-ਹਾਂਜੀ, ਅੰਮ੍ਰਿਤਸਰ ਤਾ ਵਧੀਆ ਅੰਮ੍ਰਿਤਸਰ ਵੀ ਦੀਦੀ ਵਗੈਰਾ ਦੇ ਹੈਗ ਹੈਗੇ ਨੇ। ਸਹੁਰੇ ਵਗੈਰਾ ਨੇ। ਉੱਥੇ ਰਹਿੰਦੇ ਨੇ, ਜਾਏ ਆਈਦਾ ਕਦੇ-ਕਦੇ।
ਅੱਛਾ ਵਧੀਆ ਤੇ ਤੁਸੀਂ ਫੇਰ ਉੱਥੇ ਨਾਲ ਹੀ ਹੋ ਨਾ? ਪੰਜਾਬ ਚ ਹੀ ਨੇ ਨਾ ਉਹ ਵੀ ਤੇ।
ਹਾਂਜੀ-ਹਾਂਜੀ, ਪੰਜਾਬ ਚ ਹੀ ਨੇ।
ਹੂੰ। ਤੇ ਹੋਰ ਦੱਸੋ ਅੱਗੇ ਕੀ ਕਰਨਾ ਪੜ੍ਹਾਈ ਚ?
ਹੁਣ ਦੇਖਦੇ ਹਾਂ ਜੇ ਮੇਰੇ ਬੀ ਐੱਸ ਸੀ ਹੋਜਏ ਨਾ ਇੱਕ ਵਾਰ ਤੇ ਫਿਰ ਮੈਂ ਸੋਚਦੀ ਆਂ। ਜੇ ਬੀ ਸੀ ਏ ਵਗੈਰਾ ਕੁਛ ਕਰਨਾ, ਐਮ ਸੀ ਏ ਵਗੈਰਾ।
ਹੂੰ, ਹੂੰ, ਹੂੰ।
ਹਾਂਜੀ, ਹਾਂਜੀ ਅੱਜ ਕਲ ਤਾਂ ਬਾਹਰ ਦਾ ਵੀ ਬਹੁਤ ਟਰੈਂਡ ਆ ਬਾਹਰ ਵੀ ਬਹੋਤ
ਆਪਣੇ ਤਾਂ ਸਾਰੇ ਪੰਜਾਬੀ ਬਾਹਾਰ ਈ ਦਿਸਣਗੇ। ਹੁਨ ਤੇ ਰੂਲ ਵੀ ਚੇਂਜਸ ਹੋ ਗੇ ਨੇ ਉੱਥੇ।
ਹਾਂਜੀ-ਹਾਂਜੀ।
ਹੂੰ।
ਉਹ ਵੀ ਸਾਰੇ ਰੂਲ ਚੇਂਜ ਹੋ ਵੀ ਹੁੰਦਾ ਕਿਉਂਕਿ ਜਵਾਕ ਸਾਰੇ ਪੰਜਾਬ
ਮੈਨੂੰ ਲੱਗਦਾ, ਤੁਸੀਂ ਵੀ ਬਾਹਰ ਹੀ ਜਾਓਗੇ। ਹੈਂ?
ਹਾਂਜੀ, ਅਸੀਂ ਦੇਖਦੇ ਆ ਅਜੇ ਦਾ, ਇੰਨਾ ਤਾਂ ਅਜੇ ਦਿਲ ਹੈ ਨੀ ਗਾ, ਕਿਉਂਕਿ ਹੁਣ ਬਾਰਾ ਜਵਾਕਾਂ ਨੂੰ ਤਾਂ ਇੱਥੇ ਹੀ ਜੋਬਸ ਬਹੁਤ
ਬਾਹਰ ਹੋਰ ਵੀ ਕਈ ਹੋਣਾ? ਹਨਾ ਤੁਹਾਡੇ?
ਹਾਂਜੀ-ਹਾਂਜੀ, ਮੇਰੇ ਸਿਸਟਰ ਨੇ। ਹੋਰ ਸਿਸਟਰ ਨੇ ਭਾਈ
ਅੱਛਾ,
ਹਾਂਜੀ,
ਅੱਛਾ, ਹੋਰ ਦੱਸੋ ਮੰਮੀ ਪਾਪਾ ਕੀ ਕਰਦੇ ਨੇ ਤੁਹਾਡੇ?
ਮੰਮੀ ਪਾਪ ਪਾਂ ਵਧੀਆ, ਉਹ ਵੀ ਰੋਟੀ ਵਗੈਰਾ ਖਾ ਕੇ ਹਟੇ ਨੇ। ਤੇ ਬਣਾਈ ਆ ਹੁਣ, ਆ ਲੁਬੇ ਹਾਂਜੀ,
ਤੁਸੀਂ ਬਣਾਈ ਆ ਜਾਂ ਮੰਮੀ ਨੇ?
ਨਹੀਂ-ਨਹੀਂ ਮੈਂ ਬਣਾਈ ਆ।
ਤੇ ਸ ਸ ਸਬਜ਼ੀ?
ਸਬਜ਼ੀ ਮੰਮੀ ਨੇ ਬਣਾਤੀ ਸੀ।
ਵਧੀਆ-ਵਧੀਆ, ਐਮ ਰੋਲ ਮਿਲਕੇ ਹੋ ਜਾ ਆ ਇਕੱਲਿਆਂ ਤੇ ਹੂੰ ਇਕ ਤਾਂ ਗਰਮੀ ਚ ਬੰਦਾ ਇਕੱਲਾ ਥੱਕ ਜਾਂਦਾ, ਉਹ ਵੀ ਫੈਮਿਲੀ ਜੁਆਇੰਟ ਹੋਵੇ ਤੇ
ਉਹ ਹੀ, ਉਹ ਹੀ।
ਤੇ ਆਪਦਾ ਦਿਲ ਨੀ ਕਰਦਾ ਫੇਰ ਹੈਨਾ, ਥੱਕ ਜੋ ਤੇ ਰੋਟੀ ਪਾਣੀ ਖਾਣ ਲਈ।
ਹਾਂਜੀਇਹ ਤਾਂ ਗੱਲ ਹੈਗੀ ਆ, ਕਹਦਾ ਦਾ ਗਰਮੀ ਬਹੁਤ ਆ ਨਾ ਹੁਣ ਤਾਂ
ਕੀ ਗੱਲ ਤੁਸੀਂ ਬਹੁਤ ਲੇਟ ਗੱਲ ਕਰਦੇ ਹੋ?
ਹਾਂਜੀ,
ਤੁਸੀਂ ਬਹੁਤ ਹੌਲੀ, ਹੌਲੀ ਬੋਲਦੇ ਹੋ ਬਹੁਤ ਲੇਟ ਗੱਲ ਕਰ
ਨਹੀਂ ਐਵੇਂ ਈ ਆਵਾਜ਼ ਆਦੀ ਹੋਗੀ ਤੁਹਾਨੂੰ,
ਕੀ,
ਆਵਾਜ਼ ਆਦੀ ਹੈ ਤੁਹਨੂੰ ਮੈਂ
ਹਾਂ ਆਉਦੀ, ਆਉਂਦੀ ਆਵਾਜ਼ ਆਉਂਦੀ ਆਵਾਜ਼। ਨਹੀਂ ਮੈਂ ਕਿਹਾ। ਤੁਸੀਂ ਕੋਈ ਸੋਚਾਂ ਚ ਪਏ ਹੋ ਜਿਹੜਾ ਹੌਲੀ, ਹੌਲੀ ਮੈਂ ਕਿਹਾ ਕੀ ਪਤਾ ਕੀ ਗੱਲ ਹੋਈ ਆ। ਸੋਚ ਕੇ ਹੌਲੀ, ਹੌਲੀ ਗੱਲ ਕਰ ਦਿਓ।
ਐਂਵੇ ਨਹੀਂ ਚਲਦਾ ਨਾ।
ਮੈਨੂੰ ਲੱਗਦਾ ਕੋਈ ਟੈਂਨਸ਼ਨ ਜ।
ਨਹੀਂ, ਨਹੀਂ। ਟੈਂਸ਼ਨ ਚ ਤ ਪਈ ਹੈ। ਹਾਂਜੀ।
ਪੜ੍ਹਾਈ ਪੜੁਈ ਦਾ ਟੈਨਸ਼ਨ ਹੋਣਾ। ਧੂਆਨੁ ਕੁੱਛ।
ਨਾ ਹੁਣ ਤਾਂ ਦੇ ਤੇ ਪੇਪਰ ਹੁਣ ਤਾਂ ਰਿਜਲਟ ਆਊਗਾ। ਜੋਓ
ਨਾ ਉਹ ਤਾਂ ਪੜ੍ਹਾਈ ਕੀਤੀ ਹੋਵੇ ਤਾਂ ਵਧੀਆ ਹੀ ਆਊਗਾ। ਜਦੋਂ ਤੁਸੀਂ ਸਾਇੰਸ ਕਰ ਰਹੇ ਹੋ, ਸਾਇੰਸ ਕੀਤੀ ਹੈ ਤੇ ਸਮਝੋ ਫਿਰ, ਇੱਥੇ ਤੱਕ ਹੋਗੇ ਤਾਂ ਵਧੀਆ ਹੀ ਹੋਗਾ।
ਹਾਂ ਉਹੀ ਬੱਸ ਹੁਣ ਰਿਜ਼ਲਟ ਤੇ ਦੇਖਿਆ ਜਾਗਾ ਨਾ। ਅਗੇ ਤਾਂ ਰਿਜ਼ੂਲਟ ਤੇ
ਇਗਜ਼ਾਮ ਹੋ ਜਗੇ ਤੁਹਾਡੇ
ਹਾਂਜੀ ਇਗਜ਼ਾਮ ਹੋ ਗਏ।
ਹਮ, ਹਮ।
ਹਾਂਜੀ।
ਤੇ ਹੁਣ ਤਾਂ ਚਲੋ ਨੰਬਰ, ਨੰਬਰ ਹੈਗਾ ਮੇਰਾ ਤੁਹਾਡੇ ਕੋਲ। ਹਮ ਗੱਲਬਾਤ ਕਰ ਲਿਆ ਕਰੋ। ਕਦੇ ਇੱਥੇ ਆਏ ਇੱਥੇ ਆ ਕੇ ਜਾਇਓ ਮਰ ਕੇ ਜਾਓ
ਹਾਂਜੀ ਆਾਂਗੇ ਤੁਸੀਂ ਵੀ ਆ ਕੇ ਜਾਇਓ
ਆਵਾਂਗੇ ਫੇਿਰ ਹੋੁਣ ਤਾਂ ਕੋਈ ਟੈਨਸ਼ਨ ਨਹੀਂ ਨੰਬਰ ਹੈਗਾ ਵਾ ਤੁਸੀਂ ਵੀ ਮੇਰਾ ਨੰਬਰ ਲੈ ਲਓ ਇਹ ਵੀ ਸੇਵ ਕਰ ਲਉ ਅਤੇ ਗੱਲਬਾਤ ਕਰ ਲਿਆ ਕਰੋ
ਹਾਂਜੀ ਇਹੀ ਗੱਲ ਹੈ ਹੋਰ ਤੁਥਹਾਡਾ ਰੋਟੀ ਸਬਜ਼ੀ ਹੋ ਗਿਆ
ਹਾਂਜੀ ਹਾਂਜੀ ਖ ਲਈ ਰੋਟੀ ਤੇ
ਠੀ ਕ ਵਧੀਆ
ਟਾਈਮ ਟੇਬਲ ਬਹੁਤ ਛੇਤੀ ਸੌਣਦੇ ਆ ਪੰਜਾਬ ਚ' ਹਨਾ
ਹਾਂਜੀ ਹਾਂਜੀ ਪੰਜਾਬ ਚ ਤਾਂ ਸ਼ੁਰ ਹੋ ਜਾਂਦੇ ਚ ਪਰ ਅਜ ਲੇਟ ਵੀ ਹੋ ਗਿਆ ਥੋੜ੍ਹਾ
ਬਹੁਤ ਛੇਤਿ ਰੋਟੀ ਖਾ ਲੈਂਦੇ ਜੇ ਪੈ ਜਾਂਦੇ ਸੱਤ ਅੱਠ ਵਜੇ ਮੈਨੂੰ ਲੱਗਦਾ ਅੱਠ ਕੁ ਵਜੇ ਬਹੁਤ ਆ ਸੁਣਾਉਣਾ ਹਨਾ ਕਈ ਸੁਣਦੇ ਨੇ ਗਿਣੇ ਚੋਣੇ ਲੋਕ ਲੇਟ ਜਿਨਾਂ ਆਦਤ ਨੀ ਹੁੰਦੀ ਛੇਤੀ
ਓਹੀ ਸਵੇਰੇ ਫੇਰ ਛੇਤੀ ਉੱਠ
ਹਾਂ ਹਾਂ ਇਹ ਗੱਲ ਆ ਵੀ ਉੱਥੇ ਸਵੇਰੇ ਵੀ ਉੱਠ ਜਾਂਦੇ ਤੇ ਛੇਤੀ ਸੋਵਾਂਗੇ ਆਪਣੀ ਨੀਂਦ ਦੀ ਵੀ ਜੇ ਹੋਗੀਈ ਤੇ ਬੰਦਾ ਉੱਠੇ ਜਾਂਦਾ ਇਹ ਵੀ ਚੰਗੀ ਗੱਲ ਆ ਵੀ ਰੋਟੀ ਟਾਈਮ ਸਰ ਖਾ ਕੇ ਆਪਦਾ ਬੰਦਾ ਪਵੇ ਹਨ ਠੀਕ ਹੈ ਵੱਧ ਤੋਂ ਵੱਧ ਦੱਸ ਹਨਾ ਦਸ ਇੱਕ ਵਜੇ ਤੱਕ ਸੋ ਜਾਣਾ ਚਾਹੀਦਾ
ਉਹੀ ਚਾਰ ਪੰਜ ਕੁ ਵਜੇ ਉੱਠੀ ਜਾਂਦੇ ਨੇ ਸਾਰੇ ਵਧੀਆ ਹੀ ਆ ਰੂਟੀਨ ਵ ਟਾਈਮ ਤੇ ਬੰਦਾ ਖਾਵੇ ਉੱਠੇ ਤਾਂ ਵਧੀਆ ਹੀ ਚੱਲਦਾ ਸਰੀਰ ਵੀ ਵਧੀਆ ਰਹਿੰਦਾ ਹਮਮ
ਹੋਰ ਦੱਸੋ ਜੀ
ਅੱਛਾ ਕੀ ਖਾਧਾ ਤੁਸੀਂ
ਮੈਂ ਤਾਂ ਅੱਜ ਮਸ਼ਰੂਮ ਦੀ ਸਬਜ਼ੀ ਬਣਾਈ ਸੀ ਅਸੀਂ
ਹਾਂ
ਤੇ ਰੋਟੀ ਦੁਪਹਿਰੇ ਅਸੀਂ ਮਿਕਸ ਵੇਜ ਰਾਇਤਾ ਦਾਲ ਚੌਲ ਰੋਟੀ ਹੁਣ ਗਰਮੀ ਕਰਕੇ ਜਿਆਦਾ ਨੀ ਕਿਵੇਂ ਆ ਕਲਾਈਮੇਟ ਤੁਹਾਡੇ ਉੱਥੇ
ਗਰਮੀ ਆ ਗਰਮੀ ਵਹੁਦੂ ਆ ਧੂਪ ਵਦੁ ਆ ਮੀਹ ਨੀ ਕਿਆ ਸਾਡੇ ਤਾਂ ਆਹ ਧੁੱਪ ਬਹੁਤ ਆ ਗਰਮ
ਸਾਡੇ ਇੱਥੇ ਮੀਂਹ ਪਿਆ ਪੰਜਾਬ 'ਚੋਂ ਤਾਂ ਬਹੁਤ ਹੁੰਦੀ ਹੈ ਵੈਸੇ ਧੁੱਪ ਸਾਡੇ ਇੱਥੇ ਮੀਂਹ ਪਿਆ ਵਾ ਹੁਣ ਮਤਲਬ ਸ਼ਾਮ ਦੇ ਟਾਈਮ
ਹਾਂਜੀ ਜੀ ਸਾਡੇ ਵੀ ਇੱਥੇ ਮਤਲਬ ਇੱਕ ਅੱਧੇ ਦਿਨ ਪੈ ਜਾਂਦਾ ਪਰ ਫੇਰ ਗਰਮੀ ਹੋ ਹੀ ਜਾਂਦੀ ਧਆ
ਠੀਕ ਆ ਭੈਣ ਹੋਰ ਦੱਸੋ ਚਲੋ ਮੈਂ ਨਾ ਥੋੜ੍ਹੀ ਜਿਹੀ ਬਿਜੀ ਸੀ ਫੇਿਰ ਗੱਲ ਕਰਦੇ ਹਾਂ ਆਪਾਂ ਘੰਟੇ ਨੰਬਰ ਸਵੇ ਕਰ ਲਿਓ ਹਾਂ ਹਾਂਜੀ ਤੁਸੀਂ ਕੀ ਕਹਿ ਰਹੇ ਸੀਗੇ ਗੱਲ ਤਾਂ ਪੂਰੀ ਕਰਲੋ
ਹਾਂਜੀ ਆਹੀ ਵੀ ਮੈਂ ਕਿਹਾ ਮੌਸਮ ਬਦਲੀ ਹੋਈ ਜਾਂਦਾ ਹਦਾ ਗਰਮੀ ਕਰਕੇ
ਤਾਂ ਹੁਣ ਮੈਂ ਮੌਸਮ ਮੌਸਮ ਚ ਨਹੀਂੀ ਰਹੇ ਹੁਣ ਬੇਮੌਸ ਮੌਸਮ ਚੱਲਦਾ ਕਲਾਈਮੇਟ ਦੇਖੋ ਜੇ ਧੁੱਪ ਆ ਧੁੱਪਾਂ ਦਾ ਨੀ ਟਾਈਮ ਉਹਦੇ ਦੇ ਵਿੱਚ ਮੀਂਹ ਆ ਗਰਮੀ ਠੰਢ ਲੱਗਦੀ ਆ ਹੁਣ ਮੀਂਹ ਦੇ ਦਿਨ ਆ ਤਾਂ ਹੁਣ ਮੀਂਹ ਨੀ ਗਿਰਨਾ ਹੁਣ ਧੁੱਪ ਚੱਲਦੀੀਆਂ
ਹਾਂਜੀ ਉਓਹੀ ਇੱਕ ਵਰ ਜਗਮੀਤ ਵ ਜ਼ਿਆਦਾ ਧੁ
ਹਾਂ ਨਾ ਉਹ ਮੌਸਮ ਹੋਣਾ ਪਹਿਲਾਂ ਕਿਵੇਂ ਮੌਸਮ ਟਾਈਮ ਤੇ ਟਾਈਮ ਹੁੰਦਾ ਸੀ ਹੁਣ ਨ ਹੁੰਦਾ ਨਾ ਹੁਣ ਕਿਵੇਂ ਆ ਬੇ ਟਾਈਮ ਮੈਂ ਐਵੇਂ ਹੋ ਗਿਆ ਵੀ ਦੁਨੀਆਂ ਚ ਜਿਹੜਾ ਕਲਯੁਗ ਆ ਨਾ ਉਹ ਆਪਣੇ ਗੁਰੂਆਂ ਦਾ ਸੰਤਾਂ ਦੇ ਬਚਨ ਪੂਰੇ ਹੋ ਗਏ ਵੀ ਕਲਯੁਗ ਉਹ ਗੱਤੇ ਨੀ ਆਂ ਦਿੰਦਾ ਟਾਈਮ ਖ਼ਰਾਬ ਆ ਰਿਹਾ ਵਾ
ਉਹੀ ਆ ਸਹੀ ਗੱਲ ਆ
ਚਲੋ ਗੁਰੂ ਮਹਾਰਾਜ ਮੇਹਰ ਕਰੀ ਸਭ ਦਾ ਭਲਾ ਕਰੀ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ
ਭਾਈ ਜੀ ਬਸ ਆ ਹਾਂਜੀ ਰੱਖ ਹੂ ਜੀ ਹਾਂਜੀ ਹਾਂਜੀ ਸ ਸਰੀ ਅਕਾਲ
ਹਾਂਜੀ
ਤ ਆ ਕੀ ਮੇਲ ਵੇ ਆਗਾ